ਹੈਲੋ, ਹਾਂਜੀ ਸਾਸ਼੍ਰੀ ਅਕਾਲ।
ਹੈਲੋ।
ਹੈਲੋ, ਸਾਸ਼੍ਰੀ ਅਕਾਲ, ਕੀ ਹਾਲ-ਚਾਲ?
ਵਧੀਆ-ਵਧੀਆ ਤੁਸੀਂ ਸੁਣਾਓ?
ਅਸੀਂ ਵੀ ਵਧੀਆ ਜੀ, ਹੋਰ ਕੀ ਕਰ ਰਹੇ ਹੋ?
ਬਸ ਬੈਠੇ ਸੀਗੇ, ਸਰ ਥੋੜਾ ਡਿਨਰ ਕੀਤਾ। ਅਸੀਂ ਹੁਣੇ ਟਹਿਲਣ ਆਏ ਆਂ ਬਾਹਰ।
ਚਲੋ ਜੀ ਵਧੀਆ, ਕੀ ਖਾਧਾ ਅੱਜ ਡਿਨਰ 'ਚ'?
ਹਾਂ, ਹਾਂਜੀ।
ਮੈਂ ਬੋਲਿਆ ਕੀ ਖਾਧਾ ਡਿਨਰ 'ਚ' ਅੱਜ?
ਅੱਛਾ-ਅੱਛਾ ਅਸੀਂ ਅ-ਅੱਜ ਬਣਾਈ ਸੀਗਾਂ ਰਾਜਮਾਂਹ- ਚੌਲ ਬਣਾਏ ਸੀਗੇ।
ਅੱਛਾ, ਵਧੀਆ ਰਾਤ ਦੇ ਟਾਈਮ ਚੋਲ।
ਹਾਂਜੀ, ਤੁਹਾਡੀ ਵਾਜ਼ ਬਹੁਤ ਜ਼ਿਆਦਾ ਘੱਟ ਆ ਰਹੀ ਆ।
ਹਾਂਜੀ, ਮੈਂ ਬੋਲ ਰਿਹਾ ਰਾਤ ਦੇ ਟਾਈਮ ਚੋਲ ਖਾਂਦੇ ਤੁਸੀਂ?
ਅਹ ਨਹੀਂ-ਨਹੀਂ ਅਸੀਂ ਕਦੀ-ਕਦਾਰ ਲੈ-ਲੈਂਣੇ ਆ ਮਤਲਬ ਅ ਥੋੜਾ ਰਾਈਜ। ਜਿਹੜਾ ਅਸੀਂ ਇੱਕ-ਇੱਕ ਟਾਈਮ ਲੈ-ਲੈਂਣੇ ਆ ਕਦੀ ਦਿਨ 'ਚ' ਲੈ-ਲਿਆ ਕਦੀ ਰਾਤੀ ਲੈ ਲਿਆ।
ਚਲੋ ਜੀ ਵਧੀਆ, ਹੋਰ ਦੱਸੋ ਘਰ ਸਭ ਠੀਕ ਐ? ਘਰ ਪਰਿਵਾਰ
ਹਾਂਜੀ-ਹਾਂਜੀ ਤੁਹਾਡੀ ਵਾਜ਼ ਬਹੁਤ ਹੀ ਘੱਟ ਆ ਰਹੀ ਆ ਮੈਂ ਹੈਡਫੋਨ ਲਗਾਏ ਹੋਏ ਨੇ।
ਹਾਂਜੀ-ਹਾਂਜੀ। ਮੈਂ ਉੱਚਾ ਬੋਲਦਾ ਪਿਆ ਆਵਾਜ਼ ਨਹੀਂ ਆ ਰਹੀ ਤੁਹਾਨੂੰ?
ਹਾਂ ਆ ਰਹੀ, ਮਤਲਬ ਥੋੜ੍ਹੀ ਘੱਟ ਜਿਹੀ ਆ ਰਹੀਆਂ।
ਓਕੇ। ਹੁਣ ਦੱਸੋ?
ਹੋਰ ਸੁਣਾਓ ਜੀ?
ਬਸ ਵਧੀਆ ਜੀ।
ਔਰ, ਕੀ ਕਰਦੇ ਪਏ ਤੁਸੀਂ ਅੱਜ-ਕੱਲ?
ਕੁਛ ਨੀ ਜੀ ਫਿਲਹਾਲ ਤੇ ਘਰੇ ਹੀ ਆ ਮੈਂ ਆਪਣੀ ਮਾਸਟਰਸ ਡਿਗਰੀ ਕਰਦਾ ਪਿਆ। ਤੁੁਸੀਂ-ਤੁਸੀਂ।
ਹਾਂਜੀ-ਹਾਂਜੀ, ਵਧੀਆ ਹੋਰ? ਟੈਕਨੋਲੋਜੀ ਬਾਰੇ ਕੁਛ ਸੁਜੈਸਟ ਕਰੋ, ਮਤਲਬ ਕੁਛ ਨੌਲੇਜ ਸ਼ੇਅਰ ਕਰੋ ਤੁਸੀਂ?
ਟੈਕਨੋਲੋਜੀ ਤੇ ਰੋਜ਼ ਹੀ ਇਵੋਲਵ ਹੋ ਰਹੀ ਐ ਕੁਛ ਨਾ ਕੁਛ ਚੀਜ਼ਾਂ ਆਦੀਆਂ ਰਹਿੰਦੀਆਂ ਨੇ।
ਹਾਂਜੀ-ਹਾਂਜੀ
ਮਤਲਬ ਰੋਜ਼ ਹੀ ਕੁਛ ਨਾ ਕੁਛ, ਨਵਾਂ ਆਵਿਸ਼ਕਾਰ ਹੁੰਦਾ ਹੀ ਰਹਿੰਦਾ ਹੈ।
ਹਾਂਜੀ-ਹਾਂਜੀ
ਮੈਡਮ, ਤੁਸੀਂ ਕੋਈ ਵੀ ਚੀਜ਼ ਲੈਲੋ। ਅੱਜਕੱਲ੍ਹ, ਮਤਲਬ ਕਿੰਨਾ ਉਹਦੇ ਵਿੱਚ ਐਵੋਲਿਊਸ਼ਨ ਹੋ ਗਈ ਹੈ। ਤੁਹਾਨੂੰ ਪਤਾ ਹੀ ਹੋਏਗਾ, ਕੁਛ ਵੀ ਲੈਲੋ ਜਿਸ ਤਰ੍ਹਾਂ ਤੁਸੀਂ ਕੰਪਿਊਟਰ ਲੈਲੋ। ਕੰਪਿਊਟਰ ਹੀ ਦੇਖ ਲਓ, ਪਹਿਲੇ ਦੇ ਜ਼ਮਾਨੇ 'ਚ' ਕਿੰਨੇ ਵੱਡੇ- ਵੱਡੇ ਕੰਪਿਊਟਰ ਆਉਂਦੇ ਸੀ।
ਹਾਂਜੀ- ਹਾਂਜੀ।
ਤੇ ਅੱਜ-ਕੱਲ੍ਹ ਦੇ ਟਾਈਮ ਤੋਂ, ਸਾਡੇ ਕੋਲ ਕਿੰਨੇ ਪਤਲੇ ਮਤਲਬ ਇਕਦਮ ਪੇਪਰ ਵੱਖਰਾ ਕੰਪਿਊਟਰ ਹੈ, ਮਤਲਬ ਕਿੰਨੇ ਪਤਲੀ ਸਕਰੀਨ ਵਾਲੇ ਕੰਪਿਊਟਰ ਨੇ
ਹਾਂ, ਤੇ ਮਤਲਬ, ਜਿੱਦਾਂ ਸਾਡਾ ਹੁਣ ਦਾ ਟੈਕਨੋਲੋਜੀ ਵੱਧਦੀ ਜਾ ਰਹੀ ਹੈ ਤੇ ਤੁਹਾਨੂੰ ਨਹੀਂ ਲੱਗਦਾ, ਮਤਲਬ ਆਉਣ ਵਾਲੇ ਟਾਇਮ 'ਚ ਜਿਹੜੀਆਂ ਜੋਬਜ ਨੇ ਉਹ ਮਤਲਬ ਰਿਸਕ 'ਤੇ ਹੋਣਗੀਆਂ।
ਹਾਂਜੀ, ਉਹ ਤਾਂ ਹੈ ਅੱਜਕੱਲ੍ਹ ਤੁਸੀਂ ਸੁਣਿਆ ਈ ਹੋਏਗਾ। ਜਿਹੜਾ ਆਰਟੀਫਿਸ਼ਅਲ ਇੰਟੈਲੀਜੈਂਸ ਹੈ ਉਹ ਕਿੰਨਾ ਸਮਾਰਟ ਹੋ ਗਿਆ ਹੈ। ਮਤਲਬ ਉਹਨੇ ਕਿੰਨੇ ਸਾਰੇ ਲੋਕਾਂ ਨੂੰ ਰਿਪਲੇਸ ਕਰਨਾ ਸ਼ੁਰੂ ਕਰ ਹੀ ਦਿੱਤਾ, ਆਲਰੈਡੀ।
ਹਾਂਜੀਂ।
ਮਤਲਬ ਆਰਟੀਫਿਸ਼ਅਲ ਟੈਕਨੋਲੋਜੀ ਏ ਆਈ ਦੀ ਅਗਰ ਅਸੀਂ ਗੱਲ ਕਰੀਏ, ਅੱਜ -ਕੱਲ੍ਹ ਤੁਹਾਨੂੰ ਪਤਾ ਹੀ ਹੋਏਗਾ ਅਸੀਂ ਕਈ ਵਾਰੀ ਚੈਟ ਜੀਪੀਟੀ ਯੂਜ ਕਰੀਦੈ। ਅੱਜਕੱਲ੍ਹ ਲੋਕਾਂ ਦੀ ਡਿਪੈਂਡੈਂਸੀ ਇਹਦੇ ਉੱਤੇ ਆ। ਮਤਲਬ, ਤੁਸੀਂ ਟੀਚਰ ਤੋਂ ਲੈ ਕੇ ਬੱਚਾ, ਡਾਕਟਰ ਵਗੈਰਾ ਸਭ, ਮਤਲਬ ਅੱਜ ਕੱਲ੍ਹ ਚੈਟ ਜੀ ਪੀ ਟੀ ਜਾਂ ਫਿਰ, ਗੂਗਲ ਜੈਮੀਨਾਏ। ਕਿ ਉਹ ਸਾਰੇ ਸਟਰਕਚਰਜ ਯੂਜ ਕਰਦੇ ਨੇ।
ਹਾਂਜੀ- ਹਾਂਜੀ।
ਮਤਲਬ ਅੱਛੀ, ਚੰਗੀ ਗੱਲ ਵੀ ਹੈ, ਮਤਲਬ ਏ ਆਈ ਨੇ ਟੈਕਨੋਲੋਜੀ ਨੇ ਮਤਲਬ, ਇਨਸਾਨਾਂ ਦਾ ਜੋ ਕੰਮ ਹੈ ਉਹ ਬੜਾ ਹੀ ਮਤਲਬ ਈਜ਼ੀ ਕਰ ਦਿੱਤਾ, ਬੜਾ ਹੀ ਅਸਾਨ ਕਰ ਦਿੱਤਾ ਹੈ ਲੇਕਿਨ ਅਗਰ ਅਸੀਂ ਇਹਦੇ, ਮਤਲਬ ਡਿਸਐਡਵੈਂਟੇਜਸ ਦੀ ਗੱਲ ਕਰੀਏ ਉਹ ਵੀ ਬਹੁਤ ਜ਼ਿਆਦਾ ਹਨ।
ਹਾਂਜੀ।
ਤੇ ਤੁਸੀਂ ਦੱਸੋ ਤੁਹਾਡਾ ਕੀ ਵਿਚਾਰ ਹੈ ਇਹਦੇ ਬਾਰੇ, ਟੈਕਨੋਲੋਜੀ ਬਾਰੇ?
ਆਹ ਟੈਕਨੋਲੋਜੀ ਬਾਰੇ ਤੇ ਦੇਖਿਓ ਜੀ, ਅਹ ਜਿੰਨਾ ਮੈਨੂੰ ਮਤਲਬ ਹਜੇ ਤੱਕਨ ਮੈਂ ਦੇਖਦਾ ਆਇਆ ਵਾ ਹਜੇ ਤੱਕ 'ਅੰਤਿਮ ਅਤੇ ਮਤਲਬ ਟੈਕਨੋਲੋਜੀ ਨੇ ਸਾਨੂੰ ਇੰਨਾਂ, ਫਾਇਦਾ ਪਹੁੰਚਾਇਆ ਹਰ ਇੱਕ ਫੀਲਡ 'ਚ ਲੇਕਿਨ ਹਜੇ ਅਗਰ ਹੁਣ ਅੱਗੇ ਦੀ ਗੱਲ ਆਏ ਫਿਊਚਰ ਦੀ ਅਸੀਂ ਫਿਊਚਰ ਨੂੰ ਦੇਖ ਕੇ ਚੱਲੀਏ ਤੇ ਮਤਲਬ, ਸਾਡੀ ਪ੍ਰਾਈਵੇਸੀ ਕਿਤੇ ਨਾ ਕਿਤੇ ਸਾਡੀ ਮਤਲਬ, ਪ੍ਰਾਈਵੇਸੀ ਸਿਕਓਰ ਨਹੀਂ ਹੈਗੀ।
ਮਤਲਬ ਤੁਸੀਂ ਸੁਣਦੇ ਹੋਵਗੇ, ਤੁਸੀਂ ਕੇਸਿਸ ਸੁਣਦੇ ਹੋਗੇ ਬਹੁਤ ਸਾਰੇ ਕਿ ਮਤਲਬ ਸਾਡੀ ਫੋਟੋਜ਼, ਵੀਡੀਓਜ਼
ਹਾਂਜੀ- ਹਾਂਜੀ, ਹਾਂਜੀ -ਸਾਈਬਰ ਸਕੈਮ ਵੀ ਤੁਸੀਂ ਹਾਂ ਜਨਰੇਟ ਤੇ ਹੋ ਰਹੀ ਹੈ ਨੇ, ਅੱਜ- ਕੱਲ੍ਹ ਸਾਈਬਰ ਸਕੈਮ ਵੀ ਕਿੰਨਾ ਵੱਧਦਾ। ਸਾਈਬਰ ਕ੍ਰਾਈਮ ਕਿੰਨਾ ਵੱਧ ਰਿਹਾ ਮਤਲਬ ਤੁਸੀਂ ਸੁਣਦੇ ਹੋ, ਮਤਲਬ ਤੁਹਾਡੇ ਕੋਲ ਲਿੰਕ ਆਏਗਾ ਲਿੰਕ ਤੇ ਤੁਸੀਂ ਕਲਿੱਕ ਕਰੋਗੇ ਤੇ ਤੁਹਾਡਾ ਸਾਰਾ ਪਰਸਨਲ ਡਿਟੇਲ ਤੁਹਾਡਾ ਫੋਨ ਹੈਕ ਹੋ ਜਾਂਦਾ ਹੈ। ਕਿੰਨਾ ਕੁਛ ਹੋ ਜਾਂਦਾ, ਤੁਹਾਡਾ ਬੈਂਕ ਡਿਟੇਲ ਜਿੰਨਾ ਵੀ ਤੁਹਾਡੀ ਇਨਫੋਰਮੇਸ਼ਨ ਆ ਜੋ ਥੋੜਾ ਨਿੱਜੀ ਅ ਨਿੱਜੀ ਡਾਟਾ ਵੀ ਐ ਜਿਹੜਾ ਉਹ ਵੀ ਉਹਨਾਂ ਕੋਲ ਚਲੇ ਜਾਂਦਾ ਐ। ਤੇ ਉਸ ਗੱਲ ਦਾ ਥੋੜ੍ਹਾ ਰਿਸਕ ਹੈ।
ਤੇ ਹ ਹਜੇ ਮੇਰੇ ਰਿਲੇਸ਼ਨ 'ਚ ਇੱਕ ਹੈਗੇ ਸੀ ਅ ਵੀਰੇ ਉਹਨਾਂ ਦਾ ਕੀ ਹੋਇਆ ਨਾ ਉਹਨਾਂ ਨੇ ਮਤਲਬ ਆਪਣਾ ਜਿਹੜਾ ਇੱਕ ਐਪ ਡਾਊਨਲੋਡ ਕੀਤਾ ਸੀਗਾ ਜਪ ਏ ਆਈ ਦਾ ਹੀ ਤੇ ਉਹਨਾਂ ਨੇ ਕੀ ਮਤਲਬ ਆਪਣਾ ਨਹੀ ਜਿੱਦਾਂ ਫੋਟੋ ਜਨਰੇਟ ਹੁੰਦੀਆਂ ਨੇ ਨਾ। ਅੱਜ ਕੱਲ੍ਹ ਮਤਲਬ ਏ ਆਈ ਦੇ ਥਰੂ ਤੇ ਉਹ ਕਰ ਉਹ ਕਰਨ ਵਾਸਤੇ ਨਾ ਉਹਨਾਂ ਨੇ ਨੋਟੀਫਿਕੇਸ਼ਨ ਤੇ ਅਲਾਓ ਕਰਤਾ ਉਹਨਾਂ ਨੂੰ ਮਤਲਬ ਥਰੈਟਸ ਆਂਣ ਲੱਗ ਗਏ। ਕਿ ਤੁਹਾਡੀ ਪ੍ਰਾਈਵੇਟ ਫੋਟੋਜ਼ ਨੇ ਮੇਰੇ ਕੋਲ ਤੁਸੀਂ ਮਤਲਬ ਪੈਸੇ ਟਰਾਂਸਫਰ ਕਰੋ ਇੰਨੇ ਤਾਂ ਤੁਸੀਂ ਮਤਲਬ ਅਹ ਤੁਹਾਡੀ ਡਿਲੀਟ ਕਰਾਂਗੇ ਅਸੀਂ ਫੋਟੋ ਤੇ ਇੱਦਾਂ ਦੇ ਮਤਲਬ ਥਰੈਟਸ ਵੀ ਮੈਂ ਸੁਣੇ ਨੇ ਕਈ ਮਤਲਬ ਬੰਦਿਆਂ ਨੂੰ ਆਏ ਨੇ ਅੱਜ ਕੱਲ੍ਹ
ਤੇ ਮੈਂ ਵੀ ਸੁਣਿਆ ਅੱਜ ਕੱਲ ਵੈਸੇ ਤੁਸੀਂ ਟੈਕਨੋਲੋਜੀ ਦਾ ਫਾਇਦਾ ਵੀ ਆ ਤੇ ਨੁਕਸਾਨ ਵੀ ਆ ਦੂਸਰੀ ਜਗਾ।
ਹਾਂਜੀ ਹਾਂਜੀ।
ਕੀ ਕਰ ਸਕਦੇ ਆ। ਮਤਲਬ ਤਾਂ ਵੀ ਲੋਕੀ ਮਤਲਬ
ਜਿੱਦਾਂ ਅਸੀਂ ਪਾਸਟ ਦੇ ਰਿਲੇਟਿਡ ਥੋੜ੍ਹੀ ਗੱਲ ਕਰੀਏ ਤੇ ਸਾਨੂੰ ਮਤਲਬ ਇਹ ਵੀ ਨੀ ਪਤਾ ਸੀ। ਕਿ ਅਸੀਂ ਦੋ ਹਜ਼ਾਰ ਕਿਲੋਮੀਟਰ ਦੂਰ ਬੈਠੇ ਹੋਏ ਬੰਦੇ ਨੂੰ ਮਤਲਬ ਤੁਰੰਤ ਅਸੀਂ ਉਹਦੀ ਆਵਾਜ਼ ਸੁਣ ਸਕਦੇ ਆ। ਉਹਦੇ ਨਾਲ ਗੱਲ ਕਰ ਸਕਦੇ ਆ। ਤੇ ਮਤਲਬ ਕਿੰਨਾ ਵੱਡਾ ਅਹ ਸਾਡੇ ਮਤਲਬ ਜ ਟੈਕਨੋਲੋਜੀ ਉਹਦੇ 'ਚ ਇਵੋਲਿਊਸ਼ਨ ਆਇਆ ਵਵੇ ਕਿ ਮਤਲਬ ਅਸੀਂ ਬੈਠੇ ਬੈਠੇ ਗੱਲ ਕਰ ਸਕਦੇ ਆ। ਦੂਜੇ ਵੀਡੀਓ ਕਾਲ ਕਰ ਸਕਦੇ ਆ।
ਜੀ ਜੀ ਉਹ ਤੇ ਐ। ਤੁਸੀਂ ਇੰਟਰਨੈਟ ਦੀ ਗੱਲ ਅਗਰ ਕੀਤੀ ਐ। ਤਾਂ ਤੁਹਾਨੂੰ ਪਤਾ ਹੋਗਾ ਪਹਿਲੇ ਟਾਈਮ ਤੇ ਕਿੰਨੇ ਘੱਟ ਨੈਟਵਰਕ ਆਂਦੇ ਸੀ ਤੇ ਅੱਜ ਕੱਲ੍ਹ ਦੇ ਟਾਈਮ ਸਾਡੇ ਕੋਲ ਫਾਈਵ ਜੀ ਤੱਕ ਆ ਗਿਆ ਫੋਰ ਜੀ ਫਾਈਵ ਜੀ। ਪਹਿਲੇ ਟਾਈਮ ਤੇ ਟੂ ਜੀ ਥ੍ਰੀ ਜੀ ਹੁੰਦਾ ਸੀ। ਕਿੰਨਾ- ਕਿੰਨਾ ਮਤਲਬ ਡਾਟਾ ਵੀ ਇੰਟਰਨੈਟ ਵੀ ਉਸ ਟਾਈਮ ਤੇ ਕਿੰਨਾ ਕੋਸਟਲੀ ਸੀ। ਕਿੰਨਾ ਮਹਿੰਗਾ ਸੀ।
ਹਾਂਜੀ ਹਾਂਜੀ।
ਤੇ ਅੱਜ ਕੱਲ੍ਹ ਦੇ ਟਾਈਮ 'ਚ ਤੁਹਾਨੂੰ ਪਤਾ ਹੀ ਅੱਜ ਕੱਲ੍ਹ ਅਨਲਿਮਿਟਿਡ ਡਾਟਾ ਮਿਲਦਾ ਐ। ਵਾਈ ਫਾਈ ਅਵੇਲੇਬਲ ਹੈ। ਜਗ੍ਹ ਜਗ੍ਹਾ ਤੇ ਉਸ ਗੱਲ ਦਾ ਵੀ ਹੈ। ਮਤਲਬ ਪੁਰਾਣੇ ਸਮੇਂ ਤੋਂ ਅੱਜ ਦਾ ਸਮੇਂ ਕਾਫ਼ੀ ਵੱਧ ਗਿਆ। ਜਿਵੇਂ ਅਗਰ ਚਾਈਨਾ। ਜਾਪਾਨ ਦੀ ਗੱਲ ਅਹ ਜਪਾਨ ਵੱਲ ਦੇਖੋ ਤਾਂ ਸਾਡੇ ਤੋਂ ਵੀ ਅੱਗੇ ਚੱਲਦੇ ਪਏ ਨੇ। ਇਸ ਸਮੇਂ
ਹਾਂਜੀ ਹਾਂਜੀ ਸਹੀ ਗੱਲ ਏ।
ਚਾਈਨਾ ਦੀ ਟੈਕਨੋਲੋਜੀ ਤੇ ਸਾਡੇ ਤੋਂ ਵੀ ਜ਼ਿਆਦਾ ਹੀ ਹਉ ਇਵਬੋਲਵ ਐ। ਸਾਡੇ ਹਜੇ ਸਾਡੇ ਭਾਰਤ ਸਕੂਲ ਤੇ ਕੁਛ ਹੈ ਹੀ ਨਹੀਂ ਐ। ਇੱਕ ਮੇਰਾ ਮਤਲਬ ਕਜ਼ਨ ਸੀ। ਮੇਰਾ ਭਰਾ ਹੀ ਲਗਾ ਲਾ ਆ ਛੋਟਾ ਚਾਚੇ ਦਾ ਮੁੰਡਾ
ਹਾਂਜੀ ਹਾਂਜੀ
ਉਹ ਮਤਲਬ ਜੋਬ ਦੇ ਰਿਲੇਟਿਡ ਉਹਨੂੰ ਕੰਪਨੀ ਵਾਲਿਆ ਨੇ ਚਾਈਨਾ ਭੇਜਿਆ ਸੀ। ਤੇ ਉਹ ਆ ਕੇ ਸਾਨੂੰ ਦਸੱਦੇ ਪਏ ਸੀ। ਕਿ ਚਾਈਨਾ ਤੇ ਦੋ ਹਜ਼ਾਰ ਤ੍ਰਈ 'ਚ ਜੀਂਦਾ ਪਿਆ। ਅਗਰ ਤੁਸੀਂ ਦੋ ਹਜ਼ਾਰ ਵੀਹ ਚ ਵੀਹ ਹੋ, ਤੇ ਤੁਹਾਡੇ ਕੋਲ ਦਸ ਸਾਲ ਅੱਗੇ ਹੈ। ਮਤਲਬ ਇੰਨਾ ਉੱਥੇ ਮਤਲਬ ਟੈਕਨੋਲੋਜੀ ਦਾ ਸਹੀ ਇਸਤੇਮਾਲ ਕੀਤਾ ਜਾਂਦਾ।
ਹਾਂ ਮਤਲਬ ਹਾਂ ਇਹ ਤੇ ਹੈ ਹੀ ਹੈ।
ਉੱਥੇ ਇੰਨੇ ਸੋਹਣੇ-ਸੋਹਣੇ ਬ੍ਰਿਜ ਐ। ਕਿੰਨੇ ਸੋਹਣੇ-ਸੋਹਣੇ ਪੁਲ ਬਣੇ ਦੇ ਆ। ਮੈਟਰੋ -ਸਟੇਸ਼ਨ ਇੰਨੀ ਸਾਫ਼-ਸਫ਼ਾਈ ਉੱਥੇ। ਕਹਿੰਦਾ ਮੈਂ ਤਾਂ ਦੇਖ ਕੇ ਹੈਰਾਨ ਹੋ ਗਿਆ ਤੇ ਸਾਡਾ ਜਿਹੜਾ ਇੰਡੀਆ ਏ। ਸਾਡਾ ਜਿਹੜਾ ਭਾਰਤ ਏ‌। ਇਹਨੂੰ ਹਜੇ ਉੱਥੇ ਜਾਣ ਤੱਕ ਬੜਾ ਸਮੇਂ ਲੱਗਣਾ।
ਹਾਂਜੀ- ਹਾਂਜੀ।
ਥੋਨੂੰ ਪਤਾ ਈ ਐ, ਜੋ ਇੰਡੀਆ ਅਜੇ ਵੀ ਡਵੈਲਪਿੰਗ ਕੰੰਟਰੀ ਏ। ਹਜੇ ਵੀ ਮਤਲਬ ਵਿਕਸਿਤ ਹੋ ਰਿਹਾ। ਤੇ ਟਾਇਮ ਤੇ ਲੱਗੂਗਾ ਉਹਦੇ ਵਿੱਚ।
ਹਾਂ, ਜਿਹੜੀਆਂ ਚੀਜ਼ਾਂ ਥੋੜ੍ਹਾ ਟਾਈਮ ਲੈ ਕੇ ਮਤਲਬ ਧੀਰੇ-ਧੀਰੇ ਇਨਵੋਲਵ ਹੁੰਦੀਆਂ ਨੇ ਉਹ।
ਹਾਂਜੀ, ਉਹ ਤੇ ਹੈ।
ਪਰ ਇਹ ਏ ਨਾ ਮਤਲਬ ਇੱਥੇ ਜਿਹੜਾ ਥੋੜ੍ਹਾ ਬਹੁਤ ਅ ਲੋਕਾਂ ਨੇ ਜਿਹੜਾ ਏ ਮਤਲਬ ਟੈਕਨੋਲੋਜੀ ਦਾ ਮਿਸਯੂਜ ਕਰਨਾ ਚਾਲੂ ਕਰਤਾ ਏ।
ਹਾਂਜੀ- ਹਾਂਜੀ, ਉਹ ਵੀ ਹੈ।
ਤੇ ਥੋੜ੍ਹਾ ਇਹਵੇ ਕਿ ਗਵਰਮੈਂਟ ਨੂੰ ਥੋੜ੍ਹਾ ਮਤਲਬ ਇਹਨਾਂ ਚੀਜ਼ਾਂ ਉੱਤੇ ਧਿਆਨ ਦੇਣਾ ਚਾਹੀਦਾ ਏ ਕਿ ਮਤਲਬ ਮਿਸਯੂਜ ਨਾ ਹੋਏ ਟੈਕਨੋਲੋਜੀ ਦਾ। ਤੇ ਸਭ ਦੀ ਪ੍ਰਾਈਵੇਸੀ ਜਿਹੜੀ ਏ। ਉਹ ਮਤਲਬ ਸਿਕਓਰ ਰਹੇ।
ਲੀਕ ਨਾ ਹੋਏ। ਹਾਂਜੀ, ਉਹ ਤੇ ਹੈ।
ਬਾਕੀ ਮਤਲਬ ਇਵੋਲਿਊਸ਼ਨ ਤੇ ਹੋਰ ਮਤਲਬ ਚੱਲਦੇ ਰਹਾਂਗੇ। ਸਾਡੀ ਲਾਈਫ ਹੀ ਇੱਕ ਮਤਲਬ ਐਵੋਲਿਊਸ਼ਨ ਦਾ ਫੇਜ਼ ਏ।
ਹਾਂਜੀ -ਹਾਂਜੀ ਉਹ ਤੇ ਹੈ।
ਤੇ ਹਜੇ ਤੇ ਬੜੀਆਂ ਚੀਜ਼ਾਂ ਆਣੀਆਂ ਨੇ ਲੋਕੀ ਹੁਣ ਕਹਿਣ ਲੱਗ ਗਏ ਮਤਲਬ ਤੁਸੀਂ ਸੁਣਿਆ ਹੋਏਗਾ? ਹੁਣੇ ਜਿਹੜੇ ਟੋਲ ਤੇ ਰੁਕਦੇ ਨੇ ਲੋਕੀ, ਉਹ ਬੜਾ ਟਾਇਮ ਉੱਥੇ ਲੱਗਦਾ ਏ। ਬੜਾ ਵੱਡਾ ਜਾਮ ਲੱਗਿਆ ਰਹਿੰਦਾ ਏੇ ਤੇ ਹੁਣ ਜਿਹੜੇ ਨੇ ਟੋਲ ਵੀ ਨੇ। ਜੋ ਉੱਪਰ ਕੈਮਰੇ ਲੱਗਣਗੇ ਏ ਆਈ ਦਾ ਸੋਫਟਵੇਅਰ ਲੱਗੇਗਾ ਕੋਈ ਪ੍ਰੋਗਰਾਮ ਰਨ ਤੇ ਤੁਹਾਡੀ ਨੰਬਰ ਪਲੇਟ ਸਕੈਨ ਕਰਕੇ, ਡਾਇਰੈਕਟ ਤੁਹਾਡਾ ਮਤਲਬ। ਜਿਹੜਾ ਵੀ ਚਾਰਜ ਏ ਟੋਲ ਦਾ ਉਹ ਕੱਟ ਲਿਆ ਜਾਏਗਾ।
ਹਾਂਜੀ, ਉਹ ਤਾਂ ਅੱਗੇ ਵੀ ਸ਼ਾਇਦ ਗਏ ਫਾਸਟੈਗ ਨਾਮ ਕਰਕੇ ਇੱਕ ਉਹਦੇ 'ਚ ਪਹਿਲੇ ਰਿਚਾਰਜ ਕਰਵਾਉਣਾ ਪੈਦਾ ਏ ਤੇ ਉਹ ਤੁਸੀਂ ਜਾ ਸਕਦੇ ਹੋ। ਉਹ ਵੀ ਹੁਣ ਮਤਲਬ ਤੇ ਕੁੱਝ ਜ਼ਿਆਦਾ ਐਵਿਲਿਊਸਨ ਹੋ ਗਈ ਏ।
ਹਾਂਜੀ ਹਾਂਜੀ।
ਤੇ ਤੁਸੀਂ ਦੇਖ ਲਓ ਰੋਬੋਟਸ ਵੀ ਆ ਗਏ ਨੇ?
ਬਾਕੀ ਸਹੀ ਏ ਮਤਲਬ ਮਿਸਯੂਜ ਵੀ ਬਹੁਤ ਨੇ। ਤੁਹਾਡੇ ਨਾਲ ਯੂਜਜ਼ ਵੀ ਬਥੇਰੇ ਨੇ ਜਿੱਦਾਂ ਕਹਿੰਦੇ ਨਾ ਕਈ ਚੀਜ਼ ਦੇ ਐਡਵਾਂਟੇਜ ਵੀ ਹੁੰਦੇ ਨੇ। ਕਿਸੇ ਚੀਜ਼ ਦੇ ਮਤਲਬ ਨੁਕਸਾਨ ਵੀ ਹੁੰਦਾ ਏ। ਫਾਇਦਾ ਵੀ ਹੁੰਦਾ ਹੈ।
ਹਮ- ਹਮ ਉਹ ਤੇ ਹੈ। ਲੇਕਿਨ ਉਹੀਓ। ਐਟ ਦਾ ਐਂਡ ਆਫ ਦਾ ਡੇ, ਸਾਡੇ ਤੇ ਡਿਪੈਂਡ ਕਰਦਾ ਅਸੀਂ ਟਕਨੋਲੋਜੀ ਦਾ ਇਸਤੇਮਾਲ ਕਿਸ ਤਰ੍ਹਾਂ ਕਰਦੇ ਹਾ? ਅਸੀਂ ਉਹਨੂੰ ਅੱਛੇ ਤਰੀਕੇ ਵਾਸਤੇ ਯੂਜ ਕਰਦੇ ਹਾਂ, ਗ਼ਲਤ ਕੰਮ ਵਾਸਤੇ ਯੂਜ ਕਰਦੇ ਹਾਂ।
ਹਾਂਜੀ -ਹਾਂਜੀ। ਸਹੀ ਗੱਲ ਏ।
ਉਹ ਤੇ ਹੈ। ਬਾਕੀ, ਹਾਂਜੀ ਬਾਕੀ ਤੇ ਹਾਂਜੀ ਤੇ ਬਾਕੀ ਤੇ ਤੁਹਾਨੂੰ ਪਤਾ ਈ ਐ। ਮਤਲਬ ਅੱਜ-ਕੱਲ੍ਹ ਜਿੱਥੇ ਐਜੂਕੇਸ਼ਨ ਆ। ਬੱਚਿਆਂ ਨੂੰ ਪਹਿਲੇ ਅਵੇਅਰ ਕੀਤਾ ਜਾਂਦਾ ਸਾਰੀ ਚੀਜ਼ਾਂ ਨਾਲ। ਹਾਂਜੀ, ਚਲੋ ਜੀ ਫੇਰ ਠੀਕ ਏ ਜੀ।
ਹਾਂ, ਮੈਂ ਕਰਦਾ ਜੀ ਮੈਨੂੰ ਕਾਲ ਆ ਰਿਹਾ ਸੀਗਾ ਇੱਕ।
ਹਾਂ, ਹਾਂਜੀ ਚਲੋ ਕੋਈ ਨੀ ਜੀ, ਕੋਈ ਨੀ ਇਟਸ ਓਕੇ- ਓਕੇ ਬਾਏ। ਸਤਿ ਸ੍ਰੀ ਅਕਾਲ ਜੀ।